ਹੈਲੋ, ਹਾਂਜੀ।
ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਹਾਲ -ਚਾਲ।
ਬਸ ਵਧੀਆ, ਤੁਸੀਂ ਸੁਣਾਓ, ਕੀ ਹਾਲ- ਚਾਲ।
ਬਸ ਠੀਕ ਹੈ ਜੀ, ਕਿਰਪਾ ਹੈ ਵਾਹਿਗੁਰੂ ਦੀ।
ਹਮ। ਹਾਂ, ਓਹੀ ਹੋਰ ਕੀ ਕਰਦੇ ਪਏ ਸੀ।
ਬਸ ਹੁਨੇ ਲੰਚ ਕੀਤਾ ਸੀ। ਇਹ ਵੀ ਆਏ ਦੇ ਸੀ।
ਅੱਛਾ- ਅੱਛਾ, ਅੱਛਾ ਮੈਂ ਕਿਹਾ- ਬੜਾ ਚਿਰ ਹੋ ਗਿਆ। ਫੋਨ ਨੀ ਕੀਤਾ, ਫੋਨ ਕਰਾਂ, ਭੈਣ ਜੀ ਦੇ ਕੀ ਹਾਲ ਨੇ ਆ।
ਹਾਂ, ਮੈਂ ਵੀ ਇੰਤਜ਼ਾਰ ਈ। ਕਰਦੀ ਪੈਈ ਸੀ। ਮੈਂ ਵੀ ਸੋਚ ਹੀ ਰਹੀ ਸੀ, ਕਰਾਂਗੀ ਹੁਨੇ ਵਿਹਲੀ ਹੋ ਕੇ
ਹਾਂ, ਹਾਂ ਚਲੋ ਚੰਗੀ ਗੱਲ ਹੈ। ਅੱਛਾ। ਹੋਰ ਰੋਟੀ -ਪਾਣੀ ਖਾ ਲੀ।
ਹਾਂਜੀ, ਹੁਨੇ ਬਣਾਈ ਰੋਟੀ ਹੁਨੇ ਖਾਧੀ ਏ, ਬਸ, ਹਨ ਸੁਸਤੀ ਆ ਜਾਂਦੀ ਹੈ। ਨਾ ਰੋਟੀ ਖਾ ਕੇ ਇੱਕਦਮ ਨੀਂਦ ਜ ਆਉਣ ਲੱਗ ਜਾਂਦੀ।
ਆਲਸ ਜਿਹਾ ਆ ਜਾਂਦਾ, ਰੋਟੀ ਖਾ ਕੇ ਦਿਲ ਹੁੰਦਾ ਬਸ ਸੋ ਜਾਓ।
ਤੇ ਨੀ ਮੈਂ ਤੇ ਕੁਆਰੀ ਵੀ ਰੋਟੀ ਖਾਣਦੀ ਸੀ। ਤੇ ਨਾਲ ਹੀ ਨੀਂਦ, ਉ ਓਹੀ ਆਦਤ ਹੁਣ ਏ।
ਸਾਡੇ ਵੀ ਸਾਡੇ ਵੀ ਐਵੇਂ ਹੈ ਇਕ ਦਮ ਨੀਦ ਆ ਜਾਂਦੀ। ਐਵੇਂ ਲੱਗਦਾ ਨਸ਼ਾ ਜਿਹਾ ਹੋ ਗਿਆ।
ਹਾਂ, ਗਰਮੀੀਆਂ ਵੈਸੇ ਗਰਮੀ ਬੜੀ ਪੈਂਦੀ
ਗਰਮੀ ਤੇ ਬਹੁਤ -ਬਹੁਤ ਪੈਂਦੀ ਵੀ ਅੱਤ ਦੀ ਪੈਂਦੀ ਪਈ ਏ
ਇੰਨਾ ਤੇਜ਼ ਧੁੱਪ ਇੰਨੀ ਤੇਜ਼, ਬੰਦਾ ਬਾਹਰ ਨਿਕਲੇ ਸੋਚਣ ਸੋਚਦਾ ਬੰਦਾ ਜਾਏ, ਨਾ ਜਾਏ
ਹੋਰ ਬੱਚੇ, ਕੀ ਕਰਦੇ ਪਏ
ਬੱਚੇ ਬਸ ਹੁਣ ਸਕੂਲ ਗਏ ਸੀ ਹੁਣੇ ਆਏ ਨੇ ਹੁਣ ਬੈਠੇ ਨੇ ਜਿਹੜਾ ਚਾਹ ਹੁਣਧਵਾਂਗੀ ਰੋਟੀ ਪਾਣੀ ਦੇਵਾਂਗੇ ਹਜੇ ਰੈਸਟ ਕਰਨਗੇ ਥੋੜ੍ਹੀ ਦੇਰ
ਅੱਛਾ ਅੱਛਾ ਇਹ ਵੀ ਬਸ ਫੋਨ ਲੈ ਕੇ ਬੈਠੇ ਹੋਏ ਨੇ ਸਾਰੇ ਹੀ
ਮੈਂ ਉਹ ਉਹ ਬਣਾ ਦਿੰਦੀ ਆ ਨ ਭਗਵੀ ਬਣਾ ਕੇ ਰੱਖ
ਹਾਂ ਨਿੰਬੂ ਪਾਣੀ ਤੇ ਮੈਂ ਵੀ ਡੇਲੀ ਬਣਾਉਾਨਣੀ ਹਾਂ ਮੈਂ ਆਪ ਰੋਜ਼ ਬਣਾਣੀ ਇੱਕ ਦਿਨ ਦਾ ਨਾਗਾ ਨੀ ਪਾਉਂਦੀ ਮੈਂ ਵੀ ਨਿੰਬੂ ਪਾਣੀ ਤੇ ਬਹੁਤ ਜ਼ਰੂਰੀ ਹੈ ਇਸ ਟਾਈਮ ਤੇ
ਉਹੀ ਨਾ ਫੇਿਰ ਉਹਨੂੰ ਨਿੰਬੂ ਪਾਣੀ ਦਿੱਤਾ ਮੈਂ ਕਿਹਾ ਕਹਿੰਦੇ ਹਜੇ ਟਰ ਕੇ ਖਾਂਦੇ ਹ ਹਜੇ ਨਿੰਬੂ ਪਾਣੀ ਪੀਤਾ
ਹਾਂ ਉਈ ਗਰਮੀ ਇੰਨੀ ਪੈਂਦੀ ਪਈ ਅਸੀਂ ਤੇ ਘਰ ਬੈਠ ਆ ਲੋਕ ਕਿਤੇ ਬਾਹਰ ਜਾਂਦੇ ਨੇ ਫਿਰ
ਹਾਂ ਇਹਨਾਂ ਨੂੰ ਸਕੂਲ ਵਾਲਿਆਂ ਨੂੰ ਹਣ ਜ ਵੈਸੇ ਹੁਣ ਜਲਦੀ ਵੇਕੇਸ਼ਨ ਕਰ ਦੇਣੀ ਚਾਹੀਦੀ ਗਰਮੀ ਬਹੁਤ
ਹਾਂ ਇਸ ਵਾਰ ਇਸ ਵਾਰ ਤੇ ਜ਼ਿਆਦਾ ਹੀ ਹੈਗੀ ਪਿਛਲੇ ਸਾਲ ਨਾਲੋਂ ਜ਼ਿਆਦਾ ਹੀ
ਹਰ ਸਾਲ ਹੀ ਐਵੇਂ ਲੱਗਦਾ ਜ਼ਿਆਦਾ ਹਰ ਸਾਲ ਲੱਗਦਾ
ਨਹੀਂ ਇਸ ਵਾਰ ਨਾ ਇਸ ਵਾਰ ਹੈ ਜ਼ਿਆਦਾ ਤਾਹੀ ਹੈ
ਹਮ ਉਹਹੀ ਨਾ ਬਸ ਉਹ ਪਿਛਲੀ ਅਸੀਂ ਭੁੱਲ ਜਾਂਦੇ ਹਾਂ ਨਾ ਤੇ ਉਹ ਫੇਰ ਐਵੇਂ ਲੱਗਦਾ ਕਿ ਇਸ ਸਾਲ ਜ਼ਿਆਦਾ ਪੈ ਰਹੀ ਹੈ ਰਹਿੰਦੀ ਐਵੇਂ ਹੀ ਆ ਹਮੇਸ਼ਾ ਨਾਲੇ ਇਹ ਮਹੀਨਾ ਨਾ ਗੁਰਪੁਰਬ ਵਾਲਾ ਮਹੀਨਾ ਜਿਹੜਾ ਹੁੰਦਾ ਨਾ ਹੁੰਦੀ ਬੜੀ
ਹਾਂ
ਹਾਲ ਜੇਠ ਦਾ ਮ ਮੀਨ ਜੇਠ ਜੇਠ ਦਾ ਮਹੀਨਾ ਹਨਾ ਜੇਠ ਦਾ ਮਹੀਨਾ ਹੁੰਦਾ
ਆਹ ਹਾਂ ਤੇ ਮੈਂ ਕਹਿੰਦੀ ਸੀ ਮੇਰੇ ਪੁੱਤਰ ਦਾ ਜਨਮ ਦਿਨ ਹੈਗਾ ਕੱਲ ਤੇ ਤੁਸੀਂ ਆਣਾ ਜਰੂਰ
ਹਾਂਜੀ
ਪਾਠ ਹੈਗਾ ਘਰ ਹਾਂ ਪਾਠ ਹੈਗਾ ਘਰ ਆਨਾ ਤੁਸੀਂ ਹਾਂ ਪਹਿਲੀ ਵਾਰ ਹਾਂਜੀ
ਤੇ ਤੁਸੀਂ ਆਪ ਹੀ ਕਰੋਗੇ ਯਾ
ਪਲੀਜ ਸੋਸਾਇਟੀ ਸੋਸਾਇਟੀ ਆਏਗੀ ਹਾ ਹਾ ਉਹੀ ਫਿਰ ਘਰ ਦੀ ਨਾ ਜਨਾਨੀ ਆ ਉਹ ਨਹੀਂ ਆਉਂਦੀਆਂ ਇਨੀਆਂ ਕੋਲਾਨਾ ਪੈਂਦਾ ਫਿਰ ਸਭ ਨੂੰ
ਹਾਂ
ਓਏ ਹਾਂ ਓਏ ਤਾਂ ਕਰਕੇ ਮੈਂ ਤਾਂ ਆਈਟੀ ਬੁਲਾ ਲੈਨੇ ਸਾਡੇ ਜਿੰਨੇ ਤੁਹਾਨੂੰ ਪਤਾ ਹੀ ਹ ਜਿਵੇਂ ਜਿੰਨੀ ਵਾਰ ਮੈਂ ਸ਼ੁਕਰਾਨਾ ਅਸੀਂ ਤਾਂ ਸੋਸਾਇਟੀ ਬੁਲਾਉਂਦੇ ਆ
ਨਹੀਂ ਉਹ ਹੀ ਠੀਕ ਰਹਿੰਦਾ ਘਰ ਸਹੀ ਟਾਈਮ
ਹਾਂ ਸੋਨਾ ਹੋ ਜਾਂਦਾ ਹਾਂ ਤੇ ਮੈਂ ਕਹਿੰਦੀ ਵੀ ਸੀ ਤੇ ਤੇਗ ਦਾ ਪ੍ਰਸ਼ਾਦ ਬਣਾਣਾ ਮੈਨੂੰ ਤੇ ਮੈਂ ਕਦੀ ਬਣਾਇਆ ਨੀ ਪਹਿਲੇ ਤੇ ਮੈਂ ਕਿਹਾ ਤੁਹਾਨੂੰ ਪੁੱਛਾਂਗੇ ਕਿਵੇਂ ਬਣਾਉਂਦੇ ਨੇ
ਹਾਂ ਹਾਂ ਨਹੀਂ ਹੋ ਦੇਖਦਾ ਹਾਂ ਬੜਾ ਸਾਨ ਦੇਖਦਾ ਪ੍ਰਸ਼ਾਦ ਬਨਾਣਾ ਤੇ
ਪਹਿਲੇ ਬਣਾਇਆ ਸੀ ਤੇ ਮੈਂ ਹੁਣ ਥੋੜਾ ਭੁੱਲ ਗਈ ਆਂ ਮੈਂ ਕਿ ਪਰ ਕੁਛ ਲੰਘ ਗਈ ਫੇਰ ਘਰ ਚੀਜ਼ ਬਣਾਉਣੀ ਹੋਏ ਆਪ ਖਾਨੀ ਹੋਏ ਤਾਂ ਤੇ ਕੋਈ ਗੱਲ ਨਈ ਹੁਣ ਇਨੀ ਸੰਗਤ ਆਏਗੀ ਤੇ ਫਿਰ ਮੈਂ ਕਿਹਾ
ਨਈ ਤੁਹਾਨੂੰ ਉਹਦੇ ਚ ਵੀ ਬਸ ਮੇਜਰਮੈਂਟ ਦਾ ਈ ਹਿਸਾਬ ਹੁੰਦਾ ਐ। ਤੁਸੀਂ ਵੀ ਇੰਝ ਕਰਨਾ ਤੁਸੀਂ ਨਾ ਇੱਕ ਜੋ ਵੀ ਤੁਸੀਂ ਮੈਜਰਮੈਂਟ ਵਾਲਾ ਇੱਕ ਜੋ ਵੀ ਚੀਜ਼ ਲੋਗੇ ਨਾ ਉਹੀ ਪਕੜਨਾ ਜਿਵੇਂ ਤੁਸੀਂ ਕੋਈ ਬਾਊਲ ਲਿਆ ਨਾ ਜਿਵੇਂ ਕਟੋਰੀ ਲਈਏ ਤੇ ਉਸੇ ਦੇ ਨਾਲ ਹੀ ਸਾਰੀ ਚੀਜ਼ਾਂ ਮੇਜਰ ਕਰਨੀਆਂ ਮੰਨ ਲਓ ਤੁਸੀਂ ਕਟੋਰੀ ਆਟਾ ਲਿਆ ਉਈ ਕਟੋਰੀ ਇੱਕ ਕੋਟੋਰੀ ਆਟਾ ਲਿਆ ਨਾ ਤੇ ਇੱਕ ਕਟੋਰੀ ਘਿਓ
ਅੱਛਾ, ਅੱਛਾ।
ਹਾਂ ਇਦੇ ਚ ਸਾਰੀ ਚੀਜ਼ਾਂ ਬਰਾਬਰ ਪੈਂਦੀਆਂ ਸਿਰਫ ਪਾਣੀ ਨੂੰ ਛੋੜ ਕੇ
ਅੱਛਾ ਪਾਣੀ ਨੀ ਪੈਣਾ
ਨਈ ਪਾਣੀ ਡਬਲ ਪਏਗਾ ਬਾਕੀ ਸਭ ਚੀਜ਼ਾਂ ਬਰਾਬਰ ਪੈਂਦੀਆਂ ਜਿਵੇਂ ਇੱਕ ਕਟੋਰੀ ਆ ਨਾ ਤੇ ਇਕ ਕਟੋਰੀ ਹੀ ਅਸੀਂ ਚੀਨੀ ਲੈਣੀ ਐ। ਇੱਕ ਕਟੋਰੀ ਹੀ ਅਸੀਂ ਘਿਓ ਲੈ
ਅੱਛਾ ਤੁਸੀਂ ਆਟਾ ਕਿਹੜਾ ਪਾਉਂਦੇ ਓ ਆਟਾ ਕਿਹੜਾ
ਆਟਾ ਚੱਕੀ ਵਾਲਾ ਈ ਅਸੀਂ ਪਿਸਵਾਨੇ ਆ ਆਪਣੀ ਕਣਕ ਹੁੰਦੀ ਐ ਸਾਡੀ
ਅੱਛਾ, ਹੂੰ ਅਸ਼ ਆਸ਼ੀਰਵਾਦ ਦਾ ਆਟਾ ਆਂਦਾ ਸਾਡੇ ਤੇ
ਕੋਈ ਨੀ ਅੱ ਟਾ ਪਾਣਾ ਕੋਈ ਵੀ ਪਾ ਸਕ ਨ
ਕੋਈ ਵੀ ਪਾ ਸਕਦੇ ਨੇ
ਹਾਂ ਆ ਆਟੇ ਦਾ ਈ ਬਨਾਣਾ ਬਸ ਅ ਆਟਾ ਪਾਣਾ ਜਿਹੜਾ ਮਰਜ਼ੀ ਪਾ ਦੋ ਕਣਕ ਦਾ ਆਟਾ ਜਿਹੜਾ
ਅੱਛਾ, ਅੱਛਾ, ਅੱਛਾ ਤੇ ਫਿਰ ਖੰਡ ਖੰਡ ਬੂਰਾ ਪਾਣੇ ਆ ਉਹ ਦੂਜੀ
ਨਹੀਂ ਮੈਂ ਦੱਸ ਰਹੀ ਨਾ ਤੁਹਾਨੂੰ ਪਹਿਲਾਂ ਤੁਸੀਂ ਇੱਕ ਟੋਰੀ ਘਿਓ ਪਾਨਾ ਕੜਾਹੀ ਚ ਫੇਰ ਤੁਸੀਂ ਕਟੋਰੀ ਵੀ ਉਹ ਪਾ ਦੇਣਾ ਆਟਾ ਅਗਰ ਤੁਹਾਨੂੰ ਲੱਗ ਰਿਹਾ ਕਿ ਘਿਓ ਬਹੁਤ ਜ਼ਿਆਦਾ ਤਾਂ ਥੋੜ੍ਹਾ ਜਿਹਾ ਤੁਸੀਂ ਹੋਰ ਉੱਪਰ ਵੀ ਪਾ ਸਕਦੇ ਹੋ ਆਟਾ ਫੇਰ ਉਹਨੂੰ ਹਲਕਾ ਲਾਈਟ ਬਰਾਉਨ ਕਰਨਾ ਬਿਲਕੁਲ ਉਹ ਸਾਨੂੰ ਸਮੈਲ ਆਣ ਲੱਗ ਜਾਏਗੀ ਬੜੀ ਅੱਛੀ।
ਅੱਛਾ ਅੱਛਾ ਅੱਛਾ
ਘਮੈਲ ਆ ਜਾਏਗੀ ਬੜੀ
ਮਤਲਬ ਬਿਲਕੁਲ ਮੈਨੂੰ ਕਿੱਦਾਂ ਪਤਾ ਲੱਗੇਗਾ ਇੱਕੋ ਦਮ ਜਿਵੇਂ
ਨਹੀਂ ਉਹ ਤੁਸੀਂ ਭੁੰਨੋ ਨਹੀਂ ਪਾਣੀ ਉਹ ਜਦੋਂ ਤੁਸੀਂ ਲਾਈਟ ਬਰਾਊਨ ਹੋ ਜਾਏਗਾ ਉਹ ਤਾਂ ਤੁਹਾਡੀ ਮਰਜ਼ੀ ਜ਼ਿਆਦਾ ਭੁੰਨਾ ਹੈ। ਚਿੱਟਾ ਚਿੱਟਾ ਕੜਾ ਰੱਖਣਾ ਹੈ ਜਾਂ ਬਰਾਊਨ ਰੱਖਣਾ ਜਾਂ ਡਾਰਕ ਬਰਾਊਨ ਰੱਖਣਾ ਹੈ ਓਨਾ ਹੀ ਤੁਸੀਂ ਆਟਾ ਭੁੰਨ ਲੈਣਾ ਜਿਵੇਂ ਲਾਈਟ ਬਰਾਊਨ ਹੋ ਗਿਆ ਮੈਂ ਜਿਆਦਾ ਬਰਾਉਨ ਨੀ ਕਰਦੀ ਹਲਕਾ ਬਰਾਉਨ ਹੋ ਜੇ ਤੇ ਸਮੈਲ ਵੀ ਆ ਜਾਂਦੀ ਏ। ਉਹ ਤੁਸੀਂ ਉਹ ਦੋ ਤਰੀਕੇ ਨੇ ਪਾਣੀ ਅਹ ਚੀਨੀ ਪਾਂਦੇ ਹਾਂ ਤੇ ਤੁਸੀਂ ਜਿੰਨਾ ਆਟਾ ਲਿਆ ਨਾ ਓਨਾ ਉਸ ਤੋਂ ਡਬਲ ਪਾਣੀ ਲੈਣਾ ਹੈ। ਜਿਵੇਂ ਇਕ ਕਟੋਰੀ ਆਟਾ ਲਿਆ ਨਾ ਤੇ ਦੋ ਕਟੋਰੀ ਹਾਂ ਦੋ ਕਟੋਰੀ ਪਾਣੀ ਲੈ ਕੇ ਇੱਕ ਕਟੋਰੀ ਚੀਨੀ ਪਾਣੀ ਉਹਦੇ ਚ।
ਅੱਛਾ ਅੱਛਾ ਕਿੰਨੀ ਦੇਰ ਕਾਡਨਾ ਐ।
ਉਬਾਲਣਾ ਹੈ ਬਸ ਚੀਨੀ ਪਿਘਲ ਜਾਏ ਉਹਦੇ 'ਚ
ਅੱਛਾ ਅੱਛਾ
ਬਣ ਜਾਂਦਾ ਇੱਕ
ਆਸਾਨ ਹੀ ਫਿਰ ਤੇ ਉਹੀ ਜਿਵੇਂ ਅਸੀਂ ਉਹ ਬਣਾਦੇ ਹਾਂ ਸੂਜੀ ਦਾ ਹਲਵਾ ਜਿਵੇਂ ਬਣਾਈ ਦਾ ਹੁੰਦਾ ਉਵੇਂ ਐ। ਹਾਂ
ਸੂਜੀ ਵਾਲੇ ਦਾ ਮੈਜਰਮੈਂਟ ਵਾਲਾ ਇਹ ਅਲੱਗ ਹੁੰਦਾ ਹੈ ਇਹਦਾ ਮੈਜਰਮੈਂਟ ਇਹਦੇ ਚ ਸਾਰੀ ਚੀਜ਼ਾਂ ਬਰਾਬਰ ਪੈਂਦੀ ਹੈ ਸਿਰਫ ਪਾਣੀ ਡਬਲ ਪਏਗਾ।
ਅੱਛਾ
ਹਾਂ ਬਸ ਬਸ ਹੋਰ ਕੋਈ ਇਹਦੇ ਚੋ ਨੀ ਕੋਈ ਪਰੇਸ਼ਾਨੀ ਨੀ ਆਏਗੀ ਬਣਾਣ ਚ ਤੁਸੀਂ ਇਸ ਤਰ੍ਹਾਂ ਬਣਾ ਕੇ ਵੇਖਣਾ ਬਿਲਕੁਲ ਸਹੀ ਬਣੇਗਾ ਤੁਹਾਡਾ ਪ੍ਰਸ਼ਾਦ ਬਹੁਤ
ਹਾਂ ਚਲੋ ਮੈਂ ਸਮਝ ਗਈ
ਹਾਂ ਹੈ ਹੀ ਬੜਾ ਆਸਾਨ ਹੈ ਤਰੀਕਾ ਕਾਹ
ਹਾਂ ਸਵਤਰੀ ਕ ਦੱਸ ਮੈਂ ਪਤਾ ਉਹਦੇ ਤੇ ਵੇਖਿਆ ਸੀ ਉਹ ਤੇ ਪਤਾ ਨੀ ਕੀ ਕੀ ਦੱਸਦੀਆਂ ਪ ਅਸੀਂ ਮੈਨੂੰ ਤਾਂ ਸਮਝ ਹੀ ਨਾ ਆਇਆ ਮੈਂ ਮੈਂ ਤੇ ਤੁਹਾਨੂੰ ਪੁੱਛ ਠਾਂਗੀ ਹੁਣ ਮੈਨੂੰ ਇੱਕੋ ਵਾਰੀ ਸਮਝ ਆ ਗਿਆ ਕਿਵੇਂ ਬਣਾਉਣਾ ਹੈ
ਪਾਣੀ ਡਬਲ ਪਾ ਦੇਣਾ ਹੋਰ ਕੋਈ ਗ ਹੋਰ ਕੋਈ ਇਹਦੇ ਚ ਕੋਈ ਜ਼ਿਆਦਾ
ਹਾਂ ਉਹੀ ਨਾ ਫੇਿਰ ਪਹਿਲੀ ਵਾਰ ਪਾਠ ਬੈਠਾ ਗਿਆ ਘਰ ਮੈਂ ਕਿਹਾ ਪ੍ਰਸ਼ਾਦ ਤੇ ਵ ਦੇਖਦਾ ਪ੍ਰਸ਼ਾਦ ਤੇ ਵਧੀਆ ਹੀ ਬਣਨਾ ਚਾਹੀਦਾ ਹੈ
ਹਾਂ ਉਹੀ ਨਾ ਨਾਲੇ ਫਿਰ ਪ੍ਰਸ਼ਾਦ ਫਰ ਭੋਗ ਲਾਣਾ ਤੇ
ਹਾਂ ਤੇ ਮੈਂ ਤੇ ਆਪਣੇ ਵੱਲੋਂ ਵਧੀਆ ਹੀ ਬਣਾਵਾਂਗੀ ਨਾ
ਟੀ ਦਾ ਹੀ
ਹਾਂ ਘਿਓ ਵੀ ਵਧੀਆ ਲੈ ਕੇ ਆਵਾਂ ਮੰਗਵਾ ਖ ਖਾਂ ਖਰਾ ਘਿਓ ਹੀ ਵਰਤਾਂਗੀ ਮੈਂ ਮੈਂ ਤੇ ਆਪ ਹੀ ਬਣਾ ਲੈਂਦੀ ਹਾਂ ਮੈਂ ਨੀ ਲਿਆਂਦੀ ਜਿਆਦਾ ਘਿਓ ਬਾਹਰੋਂ ਮੇਰਾ ਤੇ ਘਰ ਦਾ ਹੀ ਹੁੰਦਾ
ਘ ਤਾਂ ਸ਼ੁੱਧ ਬਣਿਆ ਹੁੰਦਾ ਨਾ ਹਾਂ ਅਸੀਂ ਵੀ ਘਰ ਹੀ ਬਣਾਉਦੇ ਹਾਂ ਅਸੀਂ ਵੀ ਮਲਾਈ ੀ ਕਰਦੀ ਰਹਿੰਦੀ ਹਾਂ ਮੈਂ
ਹਾਂ ਅਸੀਂ ਵੀ ਅਸੀਂ ਵੀ ਇੱਕ ਦਿਨ ਨ ਮਲਾਈ ਛੱਡਦੇ ਰੋਜ਼ ਤੇਲੀ ਦੀ ਮਲਾਈ ਇਕੱਠੀ ਹੁੰਦੀ ਹਫ਼ਤੇ ਬਾਅਦ ਕਿਉਂ ਨੀ ਨਿਕਲ ਜਾਂ ਹਦਾ ਸਾਡਾ
ਹਾਂ ਮੈਂ ਮੇਰੀ ਜਦੋਂ ਹਾਂਡੀ ਭਰ ਜਾਂਦੀ ਛੋਟੀ ਜੇ ਹਾਂਡੀ ਲਾਈ ਮੈਂ
ਮੈਂ ਆਪ ਛੋਟੀ ਜਿਹੀ ਹਾਂਡੀ ਲਾਈ ਹੋਈ ਉਹ ਜਿਵੇਂ ਪਰਜਨ ਦੀਏ ਮੈਂ ਤੇ ਨਾਲ ਹੀ ਘਉ ਕਰੱ ਲੈਂਨੇ ਆ ਬਥੇਰਾ ਘਿਓ ਘਰੋਂ ਨਿਕਲ ਜਾਂਦਾ ਹੈ
ਹਾਂ ਨਹੀਂ ਆਪਣੇ ਵਾਸਤੇ ਤੇ ਬੜਾ ਹੋ ਜਾਂਦਾ
ਹਾਂਜੀ ਹਾਂਜੀ
ਨਾਲੇ ਵਧੀਆ ਸ਼ੁੱਧ ਹੁੰਦਾ ਬਜ਼ਾਰੀ ਘਿਓ ਚ ਨਾ ਮੈਂ ਕਿਹਾ ਇੱਕ ਜੀ ਅਲੱਗ ਜਿ ਅਲੱਗ ਜਿ ਮੈਂ ਕਿਹਾ ਆਉਂਦੀ ਆ ਮੈਨ ਤੇ ਮੈਨੂੰ ਤੇ ਅੱਛਾ ਨੀ ਲੱਗਦਾ
ਹਾਂ ਚਲੋ ਫੇਰ ਤੁਸੀਂ ਆ ਨਾ ਕੱਲ ਟੈਮ ਸਿਰ ਆ ਜਾਣਾ ਤੁਸੀਂ ਸੁੋਸਾਇਟੀ ਵਾਲੇ ਗਰੁੱਪ ਚ ਤੇ ਹੈਗੇ ਗਈ ਹੋ ਤੁਸੀਂ ਮੈਂ ਉਹਦੇ ਵਿੱਚ ਮੈਸੇਜ ਪਾ ਦਾਂਗੀ ਟਾਈਮ ਵਗੈਰਾ ਦਾ ਤੇ ਜਰੂਰ ਆਣਾ ਹਾਂਜੀ ਹਾਂਜੀ ਹਾਂਜੀ ਬੱਚਿਆਂ ਨੂੰ ਵੀ ਲੈ ਕੇ ਆਣਾ
ਹਾਂ ਬੱਚੇ ਤੇ ਮਰਜ਼ੀ ਵਾਲੇ ਨੇ ਜੇ ਕਾਂਗੀ ਆ ਗਏ ਤੇ ਹਮ
ਚਲੋ
ਠੀਕ ਹੈ ਜੀ ਸਤਿ ਸ੍ਰੀ ਅਕਾਲ ਕ